ਹੈਲੋ ਜੀ, ਠੀਕ ਹਾਲ ਚਾਲ।
ਵਧੀਆ, ਤੁਸੀਂ ਸੁਣਾਓ।
ਚਾਹ-ਚੂ ਪੀ ਲੋ, ਆ ਜੋ ਚਾਹ ਪਿਲਾਈਏ ਤੁਹਾਨੂੰ।
ਬਸ ਚਾਹ ਹੁਣ ਬਣਵਾਵਾਂਗੇ।
ਆ ਰਹੇ ਹੋ ਨਾ ਫਿਰ ਵੇ
ਹਾਂਜੀ-ਹਾਂਜੀ ਚਾਹ ਪੀ ਕੇ ਆਵਾਂਗੀ ਮੈਂ ਤੁਸੀਂ ਪੀ ਲੋ।
ਠੀਕ ਏ ਆ ਜਾਈਓ ਚਾਹ ਪੀ ਕੇ ਪਕੌੜੇ ਲੈ ਆਇਓ ਮੇਰੇ ਵਾਸਤੇ, ਜਿਹੜੇ ਬਣਾਏ ਨੇ ਅੱਜ।
ਅਰੇ ਤੁਸੀਂ ਪਕੌੜਿਆਂ ਤੋਂ ਯਾਦ ਦਵਾਤੀ ਮੇਰਾ ਛੋਟਾ ਜਵਾਈ ਕਦੋਂ ਦਾ ਕਹਿੰਦਾ ਪਕੌੜੇ ਪਕੌੜੇ ਬਣਾਨ ਹੀ ਨੀ ਹੁੰਦੇ ਬੇਚਾਰੇ ਵਾਸਤੇ।
ਅੱਛਾ ਤੇ ਬਣਾਓਗੇ ਤੇ ਫੇਰ ਉਹਨਾਂ ਦੇ ਵਾਸਤੇ ਵੀ ਰੱਖ ਕੇ ਆਨਾ ਮੇਰੇ ਵਾਸਤੇ ਲੈ ਕੇ ਆਨਾ।
ਹਾਂ ਉਹ ਆਲੂ ਦੀਆਂ ਟਿੱਕੀਆਂ ਬਨਾਨੀ ਆ ਨਾ ਮੈਂ ਉਹਨੂੰ ਬੜੀਆ ਸਵਾਦ ਲੱਗਦੀਆਂ ਨੇ। ਉਹ ਬੇਚਾਰਾ ਕਹਿ-ਕਹਿ ਕੇ ਹਾਰ ਗਿਆ।
ਨਹੀਂ ਮੈਂ ਯਾਦ ਹੀ ਤਾਂ ਦਲਾਇਆ ਤੁਸੀਂ ਪਹਿਲੇ ਵੀ ਦੱਸਿਆ ਸੀ ਮੈਨੂੰ ਮੈਂ ਕਿਹਾ ਚਲੋ ਯਾਦ ਤੇ ਦਿਲਾ ਦੇਵਾਂ।
ਤੁਹਾਡੇ, ਕਹਿੰਦੇ ਹੀ ਇੱਕ ਦਮ ਧਿਆਨ ਆਇਆ ਮੈਂ ਕਿ ਉਹ ਹੋ ਉਹ ਵੀ ਕਹਿੰਦੇ ਪਏ ਸੀ ਬਈ ਪਕੌੜੇ ਖਵਾ ਦੋ ਮੈਨੂੰ ਬਣਾ ਕੇ।
ਅੱਛਾ ਕਿਹੜੇ ਪਕੌੜੇ ਖਾਂਦੇ ਨੇ?
ਓ ਖਾਂਦਾ ਆਲੂ ਦੀਆਂ ਟਿੱਕੀਆਂ ਖੁਸ਼ ਹੋ ਕੇ।
ਅੱਛਾ।
ਮੈਂ ਆਲੂ ਉਬਾਲ ਕੇ ਨਾ ਓਨਾਂ ਨੂੰ ਪਿੱਠੀ ਵੱਕਣ ਫਰਾਈ ਕਰਕੇ ਸੁੱਕੇ ਧਨੀਆ ਤੜਕਾ ਲਾਣੀ ਆ।
ਅੱਛਾ।
ਜੀਰੇ ਦਾ ਨੀ ਲਾਂਦੀ ਨਾ ਸਾਬਤ ਧਨੀਏ ਦਾ ਤੜਕਾ ਲਾਣੀ ਆ।
ਹਰੀਆਂ ਮਿਰਚਾ ਵਿਰਚਾਂ ਪਾ ਕੇ ਤੇ ਨਿੱਕੀਆਂ ਨਿੱੱਕੀਆਂ ਗੋਲੀਆਂ ਬਣਾ ਲੈਣੀ ਆ। ਫਿਰ ਉਹਨੂੰ ਹਲਕੇ ਹਲਕੇ ਚੋੜੀਆਂ ਕਰ ਦੀਨੀ ਆਂ ਟਿੱਕੀਆਂ ਪਕਣ
ਫਿਰ ਓਨਾਂ ਨੂੰ ਵੇਸਣ ਲਾ ਕੇ ਤੱਲਦੇ ਓ।
ਹਾਂ ਗਾੜਾ ਗਾੜਾ ਬੇਸਨ ਲਾ ਕੇ ਫਿਰ ਓਨਾਂ ਨੂੰ ਫਰਾਈ ਕਰਨੀ ਆ ਵਿੱਚ ਇੱਕ ਇੱਕ ਪਨੀਰ ਦਾ ਟੋਟਾ ਲਾ ਕੇ।
ਅੱਛਾ, ਇਹਨਾਂ ਨੂੰ ਨਾ ਓ ਕੁੱਟੂ ਦੇ ਆਟੇ ਦਾ ਜਾਂ ਓ। ਜਿਹੜਾ ਸਿੰਘਾੜੇ ਦਾ ਆਟਾ ਹੁੰਦਾ ਓਦੀ ਵੀ ਬਣਾਓਗੇ ਬੜੀ ਸਵਾਦ ਬਣਦੀ ਐ ਆਲੂ ਉਬਾਲ ਕੇ।
ਹਾਂ, ਓਦੇ ਤੇ ਬਣਾਨੇ ਆ ਅਸੀਂ।
ਹਾਂ ਹਾਂ, ਏ ਵੀ ਬਹੁਤ ਸਵਾਦ ਬਣਦੇ ਨੇ ਓ ਵੀ ਸਾਨੂੰ ਕਿਸੇ ਨੇ ਦੱਸਿਆ। ਮੈਂ ਓਦੇ ਬਾਅਦ ਟਰਾਈ ਕੀਤੇ ਮੇਰੇ ਬੱਚੇ ਨੂੰ ਬੜੇ ਸਵਾਦ ਲੱਗਦੇ ਨੇ ਓ।
ਹਾਂਜੀ।
ਪੀਲੋ ਵੀ ਟਾਈਮ ਸਿਰ ਆ ਜਾਣਾ ਟਾਈਮ ਸਿਰ ਚੱਲਾਂਗੇ।
ਹਾਂਜੀ ਹਾਂਜੀ, ਹਾਂ ਹਾਂ ਕੋਈ ਨੀ ਥੈਲੇ ਵੱਡੇ ਵੱਡੇ ਪਕੜ ਲਈਓ। ਸਰੋਜ਼ਨੀ ਮਾਰਕੀਟ ਚੱਲੋਗੇ।
ਹਾਂ ਫਿਰ ਇੱਕ ਦਿਨ ਸਰੋਜ਼ਨੀ ਮਾਰਕੀਟ ਦਾ ਬਣਾ ਲਾਂਗੇ ਪ੍ਰੋਗਰਾਮ।
ਫੇਰ ਇੱਕ ਦਿਨ ਬਗਲਾ ਸਾਹਿਬ ਆਈਓ ਤੁਸੀਂ ਬਗਲਾ ਸਾਹਿਬ। ਘੁੰਮ ਕੇ ਆਵਾਂਗੇ ਮੱਥਾ ਟੇਕ ਕੇ ਆਵਾਂਗੇ ਉੱਥੇ ਮੈਂ ਓਨੂੰ ਵੀ ਕਿਆ ਸੀ ਕੌਰ ਨੂੰ।
ਹਾਂਜੀ ਹਾਂਜੀ, ਬੰਗਲਾ ਸਾਬ ਤੇ ਚੱਲਾਂਗੇ। ਬੰਗਲਾ ਸਾਬ ਤੇ ਹੁਨ ਅੱਠ ਦਸ ਦਿਨ ਪਹਿਲੇ ਮੇਰਾ ਮੁੰਡਾ ਗਿਆ ਸੀ ਬੰਗਲਾ ਸਾਬ।
ਦੱਸਦੀ ਪਈ ਸੀ।
ਹਾਂਜੀ, ਓ ਸਲਟਾ ਲੈ ਕੇ ਆਏ ਛੋਟੀ ਵਾਲੀ ਵਾਸਤੇ।
ਕਿਆ ਲੇ ਕੇ ਆਏ ਨੇ?
ਸ਼ਲਟਾ ਸ਼ਲਟਾ। ਓ ਜੀਨਸ ਈ ਪਾਂਦੀ ਆ ਨਾ ਹਾਂ। ਹਾਂਜੀ ਹਾਂਜੀ। ਅੱਛਾ।
ਅੱਛਾ।
ਹੂੰ। ਮੈਂ ਕਿਆ ਮਾਂ ਵਾਸਤੇ ਕੀ ਲਿਆਇਆ, ਕਹਿੰਦਾ ਕੁਛ ਨੀ ਲਿਆਇਆ।
ਅੱਛਾ, ਤੁਹਾਡੇ ਵਾਸਤੇ ਕੁਛ ਨੀ। ਸਟੋਲ ਮੰਗਵਾ ਲੈਂਦੇ ਆਪਣੇ ਵਾਸਤੇ ਬੜੇ ਸੋਹਣੇ ਸੋਹਣੇ ਸਟੋਲ ਆਏ ਪਏ ਨੇ।
ਅਰੇ ਕੁਛ ਨੀ ਲੈ ਕੇ ਆਇਆ ਦੇਖੋ ਸ਼ੈਦ ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਮਨਾ ਜਨਮ ਦਿਨ ਮਨਾਂਦੇ ਨੇ।
ਹੁਨੇ ਤਾਂ ਅਰਜਨ ਦੇਵ ਜੀ ਦਾ ਆਂਦਾ ਪਿਆ ਨਾ ਸ਼ਹੀਦੀ ਦਿਵਸ ਅਠਾਰਾਂ ਨੂੰ ਅਠਾਰਾਂ ਜੂਨ ਨੂੰ।
ਨਈ ਨਈ, ਗੁਰੂ ਹਰਿਕ੍ਰਿਸ਼ਨ ਸਾਬ ਜੀ ਦਾ ਜਨਮ ਦਿਨ ਮਨਾਂਦੇ ਨੇ ਜਾਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨਾਂਦੇ ਨੇ ਉੱਥੇ। ਭਾਰੀ ਪ੍ਰੋਗਰਾਮ ਹੁੰਦਾ।
ਐ ਤੇ ਮੈਨੂੰ ਨੀ ਪਤਾ ਲੇਕਿਨ ਮੈਨੂੰ ਐ ਪਤਾ ਕਿ ਬਣਾਂਦੇ ਤਾਂ ਸਾਰੇ ਹੀ ਨੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੁਛ ਨੀ ਹੈਗਾ ਕੁੱਛ ਵੀ ਜੇੜਾ ਵੀ ਹੁੰਦਾ ਪ੍ਰੋਗਰਾਮ ਸਭ ਕਰਦੇ ਨੇ।
ਅੱਛਾ-ਅੱਛਾ
ਹਾਂ ਸਭ ਕੁਛ ਸੈਲੀਬ੍ਰੇਟ ਹੁੰਦਾ ਉੱਥੇ
ਦੇਖਾਂਗੇ। ਅਸੀਂ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਰਡੇ ਤੇ ਸ਼ਹਿਦ ਦੇੇਖਾਂਗੇ। ਹਾਂਜੀ ਹੋਰ ਸੁਣਾਓ। ਹੈਲੋ ਹੈਲੋ ਹੈਲੋ